ਹਾਂਜੀ, ਤਾਓ ਜੀ?
ਸਤਿ ਸ਼੍ਰੀ ਅਕਾਲ ਜੀ, ਸ- ਸ੍ਰੀ ਅਕਾਲ ਹੋਰ ਕੀ ਹਾਲ- ਚਾਲ, ਏ? ਹੋਰ ਠੀਕ ਹੋ ਤੁਸੀਂ? ਬਸ ਬੈਠੇ ਹੋਏ ਸੀਗੇ ਡਿਨਰ ਦੇ ਖਾਣਾ- ਵਾਣਾ ਖਾਧਾ, ਤੇ ਵਹਿਲੇ ਹੋ ਕੇ ਬੈਠੇ ਬਸ।
ਅੱਛਾ ਜੀ, ਹੋਰ ਸੁਣਾਓ?
ਬਸ ਸਭ ਠੀਕ-ਠਾਕ ਹੈ ਗਰਮੀ ਹੋ ਰਹੀ ਹੈ, ਬੜੀ।
ਅੱਛਾ ਜੀ, ਗਰਮੀ ਹੋਰੀ ਹੈ ਸਾਡੇ ਤਾਂ ਇੱਥੇ, ਥੋੜਾ ਜਿਹਾ ਹੀ ਮੀਂਹ ਪਿਆ ਸੀਗਾ ਫੇਰ
ਅੱਛਾ, ਨਹੀਂ ਇੱਥੇ ਬਾਰਿਸ਼ ਹੋਈ ਸੀ। ਸਵੇਰੇ ਹਲਕੀ- ਫੁਲਕੀ ਹੋਈ ਹੈ, ਉਹਦੇ ਬਾਅਦ ਬਾਰਿਸ਼ ਨਹੀ ਹੋਈ, ਬਾਹਰ ਬੱਦਲ- ਬੁਦਲ ਬਨੇ, ਰਹੇ ਨੇ ਤੇ ਦੁਬਾਰਾ, ਬਾਰਿਸ਼ ਨਹੀਂ ਹੋਈ ਬਿਲਕੁਲ ਵੀ, ਮਗਰ ਗਰਮੀ ਹੋ ਰਹੀ ਹੈ ਕਾਫੀ ਇੱਥੇ
ਅੱਛਾ ਜੀ, ਤੁਹਾਡੇ
ਰੋਟੀ ਖਾ ਲੀ?
ਹਾਂਜੀ-ਹਾਂਜੀ -ਹਾਂਜੀ।
ਅੱਛਾ -ਅੱਛਾ, ਹਾਂਜੀ ਬੋਲੋ
ਹਮ ਤੁਹਾਡੇ, ਨਾ, ਇੱਥੇ ਇੱਕ ਹਰੀਪੁਰ ਕੋਈ ਹੈਗਾ ਨਾ, ਇੱਕ ਗੁਰਦੁਆਰਾ ਸਾਹਿਬ, ਆ ਹਨਾ। ਹਰੀਪੁਰ, ਪਹਾੜਾਂ ਚੱ ਨ
ਹਾਂ। ਹਰੀਪੁਰ ਨਈ ਹੈ, ਉਹ ਵ ਕੇ ਕਹਿੰਦੇ ਨੇ ਅਖਨੂਰ। ਅਖਨੂਰ ਗੁਰਦੁਆਰਾ ਅ, ਅਖਨੂਰ ਗੁਰਦੁਆਰਾ ਵੇ।
ਅਖਨੂਰ, ਅੱਛਾ ਅਖਨੂਰ ਫਿਰ ਹਰੀਪੁਰ
ਨਹੀਂ- ਨਹੀਂ, ਇੱਥੇ ਹਰਪੁਰ ਗੁਰਦੁਆਰਾ ਤਾਂ ਕੋਈ ਨਈ ਹੈ ਉਥੇ।
ਅੱਛਾ।
ਇਹ ਤੇ ਉਹ ਅਖਨੂਰ ਦਾ ਗੁਰਦੁਆਰਾ ਹੈਗਾ ਹੈ, ਦਰਿਆ ਦੇ ਕੰਢੇ ਦੇ ਕੋਲ ਹੀ ਹੈ, ਬੜਾ ਵੱਡਾ ਗੁਰਦੁਆਰਾ ਇੱਥੇ
ਬਹੁਤ ਅੱਛਾ, ਗੁਰਦੁਆਰਾ ਬਹੁਤ ਹੀ, ਅੱਛਾ ਗੁਰਦੁਆਰਾ ਏ,
ਅੱਛਾ।
ਹਾਂਜੀ -ਹਾਂਜੀ ਹੋਰ।
ਹਿਮਾਚਲ ਦੇ, ਤੁਹਾਡਾ ਜਿਹੜਾ ਹਿਮਾਚਲ ਹੈ, ਇਹਦੇ ਮਤਲਬ ਇਹ ਜਿਹੜਾ ਇਹਦੀ ਇੱਕ ਮਤਲਬ, ਖਾਣ ਵ ਖਾਣ -ਖਾਣ ਦੇ ਵਿੱਚ ਇੱਕ ਸਿੱਧੂ। ਸਿੱਧੂ ਹੁੰਦੇ ਆ ਨਾ
ਹ ਨਹੀਂ ਮੈਨੂੰ ਇੰਨਾ ਪਤਾ ਤਾਂ, ਨਹੀਂ ਹੈ ਵੈਸੇ ਹਾਂਜੀ। ਵੈਸੇ ਮੈਨੂੰ ਇੰਨਾ ਪਤਾ ਤੇ ਨਹੀਂ ਹੈ, ਮੰਮੀ ਨੂੰ ਸ਼ਾਇਦ ਪਤਾ ਹੋਏਗਾ, ਮੈਨੂੰ ਇਸ ਚੀਜ਼ ਦੇ ਬਾਰੇ ਚ ਨਹੀਂ ਪਤਾ ਹੈ।
ਹਮ ਟ੍ਰੈਡੀਸ਼ਨਲ ਡਿਸ਼ ਹੈ ਇੱਥੇ।
ਹਾਂਜੀ, ਵੀ ਸਾਡੇ ਰਾਜ ਵੈਸੇ ਤਾਂ ਜ਼ਿਆਦਾਤਰ ਤੇ, ਰਾਜਮਾ ਹੀ ਸਭ ਤੋਂ ਜ਼ਿਆਦਾ ਫੇਮਸ ਤੇ
ਅੱਛਾ ਜੀ, ਤੇ ਇੱਥੇ ਜਦੋਂ ਮਤਲਬ ਕੀ ਕਿਸੇ ਵਿਆਹ ਸ਼ਾਦੀਆਂ ਹੁੰਦੀਆਂ ਨੇ, ਤਾਂ ਫੇਰ ਨਾਟੀ, ਖੇਡਦੇ ਆ ਨਾ ਨਾਟੀ। ਉਸ ਉਹ ਜਿਵੇਂ ਨੱਚਦੇ ਆ, ਤਾਂ ਨਾਤੀ ਕਹਿੰਦੇ ਆ ਨਾ ਉਹਨੂੰ।
ਹਾਂਜੀ- ਹਾਂਜੀ- ਹਾਂਜੀ ਨਾਟੀ, ਠ ਡੋਗਰਿਆਂ ਚ ਬੋਲਦੇ ਆ ਨਾ, ਡੋਗਰੇ ਹਾਂਜੀ ਡੋਗਰਿਆਂ ਚ। ਹਾਂ ਡੋਗਰਿਆ ਚ ਬੋਲਦੇ ਨੇ, ਨਾਟੀ।
ਹਾਂਜੀ, ਨਾਟੀ ਕਹਿੰਦੇ ਨੇ, ਉੱਥੇ ਦੇ ਨਾਚ ਨੂੰ। ਜਿਵੇਂ ਤੁਹਾਡੇ ਉੱਧਰ, ਹਿਮਾਚਲ ਦੇ ਵਿੱਚ ਹਨਾ, ਕਿਸੇ ਮਤਲਬ ਕਿਸੇ ਦਾ, ਵੀ ਵਿਆਹ ਹੁੰਦਾ ਹਨਾ, ਸ਼ਾਦੀ ਹੁੰਦੀ ਆ ਤਾਂ ਉਹ ਉਹ ਹਿਮਾਚਲੀ ਟੋਪੀ ਪਾ ਕੇ, ਉਹਨਾਂ ਦਾ ਸਵਾਗਤ, ਕਰਦੇ ਆ ਹਨਾ।
ਹਾਂਜੀ -ਹਾਂਜੀ- ਹਾਂਜੀ ਹਾਂ, ਐ ਪਹਾੜਾ ਵਿੱਚ ਹੁੰਦੀ ਨੇ,। ਜਾ ਐ ਚੀਜ਼ਾਂ, ਜ਼ਿਆਦਾਤਰ ਪਹਾੜਾਂ ਵਿੱਚ, ਹੀ ਹੁੰਦੀਆਂ ਨੇ,
ਹਾਂਜੀ, ਤਾਂ ਉੱਧਰ ਦੀਆਂ ਜਿਹੜੀਆਂ ਔਰਤਾਂ ਨੇ, ਅਹ ਪਹਾੜਾਂ ਦੇ ਵਿੱਚ ਰਹਿੰਦੀਆਂ ਨੇ, ਉਹ ਇੱਕ ਟੋਪੀ ਪਾ ਕੇ ਰੱਖਦੀਆਂ ਨੇ, ਇੱਕ ਉੱਪਰ ਦੀ ਜੈਕਟ, ਨ ਪਾ ਕੇ ਰੱਖਦੀਆਂ
ਹਾਂ ਵਾਲਾ, ਉਹ ਉਹਨਾਂ ਦਾ ਉੱਥੇ ਪਹਾੜੀ ਹੁੰਦਾ -ਹੁੰਦਾ ਨਾ ਕਸ਼ਮੀਰੀਆਂ ਦਾ ਤਾਂ, ਉ ਤੋਂ ਉਹਨਾਂ ਦਾ ਆਪਣਾ ਲਿਵਾਸ, ਹੁੰਦੀ ਹੈ ਉਹ ਚੀਜ਼ ਪੋਸਾਬ ਹੁੰਦੇ ਓ ਖੋਲ ਪਾ ਕੇ ਰੱਖਦੇ ਨੇ ਆ ਇਹ ਚੀਜ਼ ਜ਼ਾਦਾਤਰ ਓਥੇ।
ਹੂੰ ਮੈਂ ਬਹੁਤ ਜਿਆਦਾ ਔਰਤਾਂ ਨੂੰ ਪਾਇਆ। ਹਾਂਜੀ, ਬਹੁਤ ਔਰਤਾਂ ਨੂੰ ਦੇਖ ਦੇਖਿਆ ਹੋਏਆ ਸੀ ਪਾਈਆਂ, ਪਾਇਆ ਮੈਂ ਹੋਰ ਦੱਸੋ ਜੀ
ਇਦਰ ਕਸ਼ਮੀਰੀ ਲੋਕੀ ਪਾਂਦੇ ਨੇ ਆ ਚੀਜ਼ੀ। ਕਸ਼ਮੀਰੀ ਲੋਕੀ ਜੇੜੇ ਹੁੰਦੇ ਪਹਾੜੀ ਲੋਕੀ ਹੁੰਦੇ ਨੇ ਐਹ ਪਾ ਕੇ ਈ ਰੱਖਦੇ ਵੈਸੇ ਤਾਂ।
ਅੱਛਾ।
ਹੂੰ
ਹੋਰ ਦੱਸੋ ਤੁਹਾਡੇ ਓਦਰ ਪਹਾੜਾਂ ਚ ਕਿਸ ਚੀਜ਼ ਦੀ ਖੇਤੀ ਹੁੰਦੀ ਐ ਜਾਦਾਤਰ
ਅਸੀ ਤਾਂ ਦਰਅਸਲ ਸਿਟੀ ਚ ਈ ਰੈਨੇ ਆਂ। ਤੇ ਉਪਰ ਵਾਲੀ ਸਾਈਡ ਤੇ ਚਲੇ ਜਾਓ ਤਾਂ ਓਦਰ ਜਾਦਾਤਰ ਰਾਜਮਾਂ ਵਗੈਰਾ ਹੁੰਦਾ ਐ ਫਰੂਟ ਵਗੈਰਾ ਹੁੰਦਾ ਐ।
ਤੇ ਜਾਦਾਤਰ ਤਾ ਏਹੀ ਖੇ ਦੀ ਹੁੰਦੀ ਆ ਸਭ ਤੋਂ ਜਾਦਾ ਫੇਮਸ ਹੁੰਦੀ ਏ ਏਥੇ, ਓ ਚਿੜੀ ਅੰਡੇ
ਅੱਛਾ ਜੀ।
ਤੇ ਹਾਂ ਓ ਏਥੇ ਦੀ ਜੰਮੂ ਕਸ਼ਮੀਰ ਦੀ ਸਬ ਤੋਂ ਫੇਮਸ ਸਬਜ਼ੀ ਹੈਗੀ ਐ।
ਅੱਛਾ ਜੀ ਇਕ ਕੁੰਦਰੂ ਵੀ ਤਾਂ ਹੁੰਦੇ ਆ ਹਿਮਾਚਲ ਚ ਫਰਾਂਸ ਮੀਨ ਦੀ ਫਲੀ ਹੈਲੋ-ਹੈਲੋ ਹੈਲੋ-ਹੈਲੋ
ਇਕ ਸਰੋਟ ਹੁੰਦਾ ਸਾਡੇ ਘਰ ਮੇਰੀ
ਸਮਝ ਨੀ ਆਏਆ ਕੀ ਕੈ ਰਏ ਸੀ ਜੀ।
ਮੈ ਕੈ ਰਈ ਆ ਕੁੰਦਰੂ ਨੀ ਹੁੰਦੇ ਐ ਏਥੇ ਕਸਰੋਟ ਦੀ ਸਬਜ਼ੀ ਹੁੰਦੀ ਏ ਜੇੜੀ ਬਰਫ਼ ਦੇ ਵਿਚ ਵਿਚ ਲੱਗਦੀ ਐ, ਤੇ ਐ ਮੌਸਮ ਦੇ ਵਿਚ ਆਂਦੀ ਐ।
ਅੱਛਾ ਜੀ।
ਕਸਰੋਟ ਹੁੰਦਾ ਪਿਆ ਬੜਾ ਜਾਦਾ। ਤੇ ਓ ਬਰਫ਼ ਦੇ ਵਿਚ ਈ ਹੁੰਦਾ ਤੇ ਐਹ ਦਿਨਾਂ ਚ ਗਰਮੀ ਦੇ ਦਿਨਾਂ ਚ ਓ ਨਿਕਲਦਾ। ਕਸ਼ਮੀਰ ਤੋਂ ਏਥੇ ਆਂਦਾ ਜੰਮੂ ਚ ਹਾਂਜੀ-ਹਾਂਜੀ।
ਠੀਕ ਐ-ਠੀਕ ਐ। ਠੀਕ ਐ। ਹੋਰ ਦੱਸੋ ਥੋਨੂੰ ਤਾਂ ਫੇਰ ਜੇ ਤੁਸੀ ਸ਼ਿਮਲੇ ਜਾਨਾ ਪੈਂਦਾ ਹੋਏਆ ਕਰੇਗਾ ਤੁਸੀ ਤਾਂ ਅਰਾਮ ਨਾਲ ਚੱਲ ਜਾਂਦੇ ਹੋ ਕਰ ਵੀ। ਤੁਹਾਨੂੰ ਤਾਂ ਨੇੜੇ ਪੈਂਦਾ ਹੋਏਆ ਕਰੇਗਾ, ਹੈਲੋ ਹੈਲੋ
ਹੋਰ ਜੀ ਸਨਾਈਏ
ਹੈਲੋ-
ਹਾਂਜੀ ਬੋਲੋ ਅਵਾਜ਼ ਨੀ ਆ ਰਈ।
ਚਆਰੀ ਮੈਂ ਕੈ ਰਈ ਆਂ ਤੁਹਾਨੂੰ ਤੁਹਾਡੇ ਤਾਂ ਮਜੇ ਐ ਜੇ ਥਾਨੂੰ ਸ਼ਿਮਲੇ ਜਾਨਾ ਦਾ ਮਨ ਹੋਵੇ ਬਿਲਕੁਲ ਨੇੜੇ ਐ।
ਹਾਂਜੀ- ਹਾਂਜੀ ਓ ਤੇ ਹੈ ਹੀ ਹੈ ਓ ਤੇ ਪੈ ਜਾਂਦਾ ਕੋਲ ਈ ਪੈ ਜਾਂਦਾ ਹਾਂਜੀ। ਹਾਂ ਵੈਸੇ ਵੀ ਇਧਰ ਵੀ ਬਹੁਤ ਅਛੀ ਜਗ੍ਹਾ ਵੀ ਹੈਗੀ ਐ, ਬਹੁਤ ਪਿਆਰੀ ਜਗਾ ਇਥੇ ਬਿਲਕੁਲ, ਘੁੰਮਨ ਵਾਸੇ ਬਹੁਤ ਪਿਆਰੀ ਅੱਛਾ ਚੀਜ- ਹਾਂ ਉਹ ਪੰਜਾਬ ਵਿਚ ਪੈਹਿ ਜਾਦਾ ਨਾ ਪੰਜਾਬ 'ਚ ਥੋੜਾ ਦੂਰ ਹੀ ਪੈ ਜਾਦਾ ਹਾਂਜੀ ਹੂੰ - ਪੰਜਾਬ 'ਚ ਥੋੜ੍ਹਾ ਦੂਰ ਪੈ ਜਾਂਦੈ। ਨਹੀ ਅਸੀ ਤਾਂ ਛੁੱਟੀਆਂ ਵਗੈਰਾ ਹੋਣ ਤਾਂ ਕਿਤੇ ਨਾ ਕਿਤੇ ਚਲੇ ਹੀ ਜਾਨੇ ਆਂ ਮਾੜਾ ਮੋਟਾ ਘੁੰਮਣ ਫਿਰਨ ਵਾਸਤੇ
ਹੁਣ ਹੁਣ ਛੁੱਟੀਆਂ ਦੁਬਾਰਾ ਪੈ ਗਈਆਂ ਸਾਡੇ ਤਾਂ ਇੱਧਰ। ਏਧਰ ਪਾਣੀ ਪੂਣੀ ਆ ਗਿਆ ਸੀਗਾ ਕਿਤੇ, ਤਾਂ ਉਹ ਬੱਚਿਆਂ ਨੂੰ ਦੁਬਾਰਾ
ਅਛਿਆ ਹਾਂ ੳਦੁੱਧ ਬਰਸਾਤ ਜਿਆਦਾ ਹੋ ਰਹੀ ਹੋਗੀ ਨਾ ਇਸ ਕਰਕੇ ਫੇਰ ਪਾਣੀ ਆ ਜਾਂਦਾ ਨਾ।
ਕੋਈ ਨਹਿਰ ਦਾ ਬੰਨ ਟੁੱਟ ਗਿਆ ਤਾਂ ਕਰਕੇ ਫੇਰ ਬੱਚੇ ਸੇਫ ਨਹੀ ਸੀ ਨਾ ਤਾਂ ਫਿਰ ਸਕੂਲ ਦੇ ਬੱਚਿਆਂ ਨੂੰ ਸਾਰਿਆਂ ਨੇ ਛੁੱਟੀਆਂ ਪਾਈਆਂ। ਹੂੰ, ਤਾਂ ਕਰਕੇ, ਹੂੰ ਪਤਾ ਨੀ ਕਿਨੇ ਦਿਨ ਲਈ ਹੁਣ
ਸਗਲ ਸੇਫਟੀ ਪਿਛਲੇ ਸਾਲ ਵੀ ਬੜਾ ਪਾਨੀ ਆਯਾ ਸੀ। ਪੰਜਾਬ ਚ ਬਹੁਤ ਪਾਣੀ ਆ ਗਿਆ ਸੀ ਪਿਛਲੇ ਸਾਲ ਵੀ ਤਵਾਹੀ ਕਾਫ਼ੀ ਹੋਏ
ਪਾਸੇ ਤਾਂ ਫੇਰ ਮੈਂ ਕਹਿੰਨੀ ਆਂ ਬ
ਹਾ, ਬਹੁਤ ਜੋ ਤਬਾਹੀ ਹੋਈ ਸੀ ਬਹੁਤ ਜ਼ਿਆਦਾ ਤਬਾਹੀ ਹੋਈ, ਨਹੀਂ ਦਰਅਸਲ ਸਾਡੇ ਜੰਮੂ ਚ ਵੀ ਪਿਛਲੇ ਸਾਲ ਬਹੁਤ ਜ਼ਿਆਦਾ ਤਬਾਹੀ ਹੋਈ ਸੀ। ਸਾਡੇ ਜੰਮੂ ਚ ਬਹੁਤ ਤਬਾਹੀ ਹੋਈ ਸੀ ਪਿਛਲੇ ਸਾਲ ਬਹੁਤ ਜ਼ਿਆਦਾ ਅਹ ਦਰਿਆ ਦੇ ਕੰਢੇ ਦੇ ਕੋਲ ਹੀ ਪਾਨੀ ਪਾਨੀ ਆ ਗਏ ਤਾਂ ਕਿੰਨੇ ਮਕਾਨ ਸਾਡੇ ਡੁੱਬ ਗਏ ਸੀ ਪਾਨੀ ਵਿੱਚ ਦੋ ਦੋ ਬਿਲਡਿੰਗਾਂ। ਇੰਨਾ ਪਾਨੀ ਆ ਗਿਆ ਸੀ ਤਬੀ ਦੇ ਵਿੱਚ ਹਾਂ ਪਿਛਲੇ ਸਾਲ ਬਹੁਤ ਤਬਾਹੀ ਹੋਈ ਸੀ। ਲੋਕਾਂ ਦੇ ਘਰਾਂ ਦੇ ਘਰ ਉੱਜੜ ਗਏ ਸੀ।
ਹੁੰ ਮੈਂ ਦੇਖਿਆ ਸੀਗਾ ਉਹ ਇੱਕ ਕਾਫੀ ਉਹ ਆਉਂਦੀਆਂ ਨਾ ਡੀਓ ਉਹ ਚ ਪੂਰੇ ਦੇ ਪੂਰੇ ਘਰ ਹਨਾ ਲੋਕ ਸਾਰੇ ਤਬਾਹ ਹੋ ਗਏ।
ਦੋ ਦੋ ਵ, ਦੋ ਦੋ ਬਿਲਡਿੰਗ ਪਾਨੀ ਦੇ ਵਿੱਚ ਸੀ ਸਾਡੇ ਜੰਮੂ ਚ ਪ ਪਿਛਲੇ ਸਾਲ, ਦੋ ਦੋ ਬਿਲਡਿੰਗ ਪਾਨੀ ਚ ਸੀ ਪੂਰੇ ਤਬੀ ਚ ਹਮ ਤੇ ਹਾਂ ਬਹੁਤ ਨੁਕਸਾਨ ਹੋਇਆ ਸੀ ਲੋਕਾਂ ਦਾ ਬਹੁਤ ਜ਼ਿਆਦਾ ਸਮਾਨ ਤ ਲ ਲੋੜ ਵੇ ਲੋਕਾਂ ਦੇ ਕਾਫੀ ਸਾਰੇ ਬਹੁਤ ਗੁੱਜਰ ਨਗਰ ਵਾਲੀ ਸਾਈਡ ਸੀ ਨਾ ਸਾਰਾ ਤਵੀ ਦੇ ਕੰਢੇ ਤੇ ਬਨਿਆ। ਨਾ ਸਾਰਾ ਤੇ ਉਹ ਬ ਸਾਰੇ ਹੀ ਖ਼ਤਮ ਹੋ ਗਿਆ ਸੀ, ਬ ਬਹੁਤ ਨੁਕਸਾਨ ਹੋਇਆ ਸੀ। ਤੇ ਬਹੁਤ ਲੋਕੀ ਮਰੇ ਸੀ।
ੋ ਹੋ ਹੋਣਾਾ
ਬਹੁਤ ਤਬਾਹੀ ਹੋਈ ਸੀ ਪਿਛਲੇ ਸਾਲ ਬੋਤ। ਹੁਣ ਜਦੋਂ ਵੀ ਬਾਰਿਸ਼ ਆਂਦੀ ਨਾ ਕਈ ਵਾਰੀ ਲੋਕੀ ਵਿਚਾਰੇ ਡਰ ਜਾਂਦੇ ਨੇ। ਕਾਫੀ ਜ਼ਿਆਦਾ
ਹਾਂਜੀ ਮਤਲਬ ਕਿ ਜਿਹੜੇ ਪਹਾੜ ਨੀਵੇੇ ਨੇ ਨਾ ਉਹਨਾਂ ਨੂੰ ਜ਼ਿਆਦਾ ਖ਼ਤਰੈ। ਉੱਪਰ ਆਲੇ ਹੁੰ ਉੱਪਰ ਵਾਲੇ ਤਾਂ ਲੋਕ ਬਚ ਜਾਂਦੇ ਨੇ ਹਨਾ ਉੱਪਰ ਤਾਂ ਇੰਨਾ ਪਾਣੀ ਨੀ ਚੜ ਸਕਦਾ ਨੀਚੇ ਵਾਲੇ ਲੋਕ ਲੋਕਾਂ ਨੂੰ ਜਿਆਦਾ ਖ਼ਤਰਾ ਏ,
ਉਹ ਤਾਂ ਬਹੁਤ ਜਿਆਦਾ ਮੁਸ਼ਕਿਲ ਹੋ ਜਾਂਦਾ ਬਹੁਤ ਜਿਆਦਾ ਮੁਸ਼ਕਿਲ ਹੋ ਜਾਂਦੀ। ਹਮ ਬਹੁਤ ਜਿਆਦਾ ਮੁਸ਼ਕਿਲ ਹੋ ਜਾਂਦੀ। ਹਾਂਜੀ ਨਾ ਪਾਣੀ ਦਾ ਭਰੋਸਾ ਨਾ ਕਿਸੇ ਚੀਜ਼ ਦਾ ਭਰੋਸਾ। ਕਿਸ ਟਾਈਮ ਕਿੱਥੋਂ ਆਜੇ ਕੋਈ ਟੈਮ ਨੀ,
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ,
ਹੋਰ ਤੁਸੀਂ ਠੀਕ ਹੋ ਸਭ?
ਠੀਕ ਆ ਜੀ,
ਹੋਰ ਕੀ ਬਣਾਇਆ ਜੀ? ਬਸ ਜੀ ਠੀਕ-ਠਾਕ, ਹਾਂ ਅਸੀਂ ਵੀ ਆਏ ਸੀ ਦਾਲ ਚਾਵਲ ਹੀ ਬਣਾਇਆ ਸੀ। ਤੇ ਦਰਅਸਲ ਕਿਸੇ ਦੀ ਡੈਥ ਹੋ ਗਈ ਸੀ ਤੇ, ਹਾਂ ਉਹ ਤੇ, ਬਸ ਦਰਅਸਲ ਕਿਸੇ ਦੀ ਡੈਥ ਹੋ ਗਈ ਸੀ ਬਸ ਉੱਥੇ ਹੀ ਜਾਣਾ ਸੀ ਹੁਣ ਤੇ ਉਹਦੇ ਵਾਸਤੇ ਤਿਆਰ ਰਹੀ ਸੀ ਮੰਮੀ ਦਾ ਵੇਟ ਕਰ ਰਹੀ ਸੀ ਮੈਂ ਕਿਹਾ ਚਲੋ ਤੁਸੀਂ ਬੈਟਾ ਵ ਪਿਆਰ ਜਾ ਬੱਜੇ ਲੇ ਇਕੱਠੇ ਹੂੰ ਲੋਕਲ ਹੀ ਕਿਸੇ ਵੀ
ਹਾਂਜੀ ਫੇਰ ਐਵੇਂ ਦੇ ਦੁੱਖ ਚ ਤਾਂ ਫਿਰ ਜਾਣਾ ਈ ਪੈਂਦਾ।
ਹਾਂ ਜੀ ਉੱਥੇ ਤਾਂ ਪੁੱਜਣਾ ਬੰਦਾ ਵਿਆਹ ਸ਼ਾਦੀ ਜਾਏ ਨਾ ਜਾਏ ਤੇ ਇੱਥੇ ਮੌਤ
ਹੂੰ ਬੰਦਾ ਖ਼ੁਸ਼ੀ ਦਾ ਪ੍ਰੋਗਰਾਮ ਚਾਹੇ ਅਟੈਂਡ ਨਾ ਕਰੇ ਹਨਾ ਪਰ ਹੂੰ, ਪਰ ਦੁੱਖ ਦੇ ਚ ਤਾਂ ਫੇਰ ਜਾਣਾ ਹੀ
ਹਾਂ
ਦੁੱਖ ਦੇ ਵਿੱਚ ਤਾਂ ਦੁੱਖ ਚ ਤਾਂ ਖੜਨਾ ਚਾਹੀਦਾ ਹਰ-ਹਰ ਇੱਕ ਚਾਹੇ ਕੋਈ ਆਪਣਾ ਵੈਰੀ ਦੁਸ਼ਮਣੀ ਕਿਉਂ ਨਾ ਹੋਵੇ ਪਰ ਹਰ ਇੱਕ ਦੇ ਨਾਲ ਨਾ ਖੜਨਾ ਚਾਹੀਦਾ।
ਹਾਂਜੀ,
ਕਾਖਣ ਤੇ ਨਹੀਂ ਅਸੀਂ ਜਾਨੇ ਹੈਗੇ ਆ, ਹੁਣ ਥੋੜੇ ਦਿਨ ਪਹਿਲੇ ਕਿਸੇ ਦੀ ਡੈੱਥ ਹੋਈ ਸੀ ਤਾਂ ਵੀ ਅਸੀਂ ਓਥੇ ਗਏ ਸੀ। ਤੇ ਹੁਣ ਅੱਜ ਫੇਰ ਕਿਸੇ ਦੀ ਡੈਥ ਹੋ ਗਈ ਐ ਤੇ ਹੁਣ ਬਸ ਉਧਰ ਹੀ ਜਾਣਾ, ਮੰਮੀ ਵੇਟ ਕਰ ਰਹੀ ਸੀ ਨਾ, ਨਹੀਂ ਉੱਦਨ ਹੀ ਨਾ ਅੱਜ ਕਿਸੇ ਹੋਰ ਡੈੱਥ ਹੋਈ ਨਾ ਲੇਡੀਜ਼ ਦੀ। ਪਹਿਲੇ ਜੇਨਸ ਦੀ ਹੋਈ ਸੀ। ਪਹਿਲੇ ਜੈਂਟਸ ਦੀ ਡੈਥ ਹੋਈ ਸੀ ਹੁਣ ਲੇਡੀਜ਼ ਦੀ ਹੋਈ ਐ ਡੈਥ ਬਜ਼ੁਰਗ ਨੇ
ਅੱਛਾ-ਅੱਛਾ-ਅੱਛਾ ਬਜ਼ੁਰਗਾਂ ਦੀ ਡੈਥ ਹੋਈ ਐ ਚਲੋ। ਠੀਕ ਐ ਜੀ ਫੇਰ ਨਾ ਮੇਰਾ ਥੋੜਾ ਟਾਈਮ ਹੋ ਰਿਹਾ ਜੀ ਸਤਿ ਸ੍ਰੀ ਅਕਾਲ।
ਹੋ ਜਾਏ,